ਹਾਂ
ਸਸਿ ਸ੍ਰੀ ਕਾਲ ਵੀਰ ਜੀ
ਹੈਲੋ, ਹੋਰ ਸੁਣਾਓ?
ਵਧੀਆ ਜੀ ਤੁਸੀਂ ਦੱਸੋ ਘਰ ਪਰਿਵਾਰ ਵਧੀਆ ਤੁਹਾਡਾ।
ਵਧੀਆ।
ਵਧੀਆ
ਹਾਂਜੀ, ਹਾਂਜੀ ਸਭ ਵਧੀਆ, ਤੁਸੀਂ ਸੁਣਾਓ ਕੀ ਕਰ ਪ ਅੱਜ ਕੱਲ?
ਵਾਹ ਅੱਜ ਕੱਲ ਤੋਂ ਵੀ ਅਜੇ ਵਿਹਲੇ ਹੈਗ ਆ।
ਹਮ
ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਜੀ ਪਾਣੀ ਬਾਰੇ, ਅੱਜ ਕੱਲ੍ਹ ਲੋਕ ਕਿ ਕਿੰਨਾ ਪਾਣੀ ਖਰਾਬ ਕਰ ਰੇਣ।
ਹਾਂਜੀ।
ਹੈਂ ਭਾਜੀ
ਸਹੀ ਗੱਲ ਹੈ ਅੱਜ ਕੱਲ੍ਹ ਲੋਕੀ ਬੜਾ ਪਾਣੀ ਵੇਸਟ ਕਰ ਰਹੇ ਨੇ ਜਿਹਨਾਂ ਨੂੰ ਪਾਣੀ ਮਿਲਣਾ ਚਾਹੀਦਾ ਉਹਨਾਂ ਨੂੰ ਮਿਲ
ਉਹੀ ਤੇ ਹੁਣ ਤੁਸੀਂ ਵੇਖੋ ਲੋਕੀ ਸੜਕਾਂ ਚ ਹੀ ਰੋੜੀ ਜਾਂਦਾ ਪਾਣੀ ਗਲੀਆਂ ਚ ਐ ਨੀ ਕਿ ਬਈ ਸੇਵਾ ਕਰੀਏ ਪਾਣੀ ਦੀ ਲੋਕਾਂ ਨੂੰ ਪਿਆਈਏ ਗਰਮੀ ਇੰਨੀ ਹੈਗੀ ਏ।
ਸਹੀ ਗਲ ਏ, ਲੋਕਾਂ ਨੂੰ ਪਿਲਾਓ ਪੂੰਨਏ ਦਾ ਕੰਮ ਏ, ਤੁਸੀਂ ਰੋੜੀ ਜਾ ਰਹੇ ਓ, ਬਸ ਜਿਹਨਾਂ ਕੋਲ ਜਿਆਦਾ ਉਹਨਾਂ ਨੂੰ ਕਦਰ ਨੀ ਐ ਇਸ ਟਾਈਮ।
ਨਾਅ ਉਹੀ ਤੇ ਹੁਣ ਤੁਸੀਂ ਉੱਥੇ ਵੇਖ ਲੋ ਮੁੰਬਈ ਚ
ਹਾਂਜੀ
ਉੱਥੇ ਪਾਣੀ ਹੈ ਈ ਨਹੀਂ ਧਨ ਤੁਸੀਂ ਵੇਖੀ ਹੋਣੀ ਨਿਊਜ਼
ਹਾਂਜੀ ਹਾਂਜੀ ਦੇਖੀ ਏ।
ਤਰਸਦੇ ਪੇਨ ਲੋਕੀਂ।
ਮੁੰਬਈ ਮੁੰਬਈ ਰਾਜਸਥਾਨ ਆਲੀ ਸਾਈਡ
ਹਾਂਜੀ, ਹਾਂਜੀ
ਹਾਂਜੀ ਰਾਜਸਥਾਨ ਤੇ ਧੰਨ ਪਤਾ ਵੈਸੇ ਓਥੇ ਬੜੀ ਕਮੀ ਹੈਗੀ ਏ ਪਾਣੀ ਦੀ।
ਪਾਣੀ ਵੇਸਟ ਨੀ ਕਰਦੇ ਉਹਨਾ ਨੂੰ ਪਤਾ ਹੈ ਨਾ ਕਿ ਵਹੀ ਪਾਣੀ ਵੇਸਟ ਕਰੇਗੇ ਪੀਣ ਨੂੰ ਨਹੀਂੀ ਮਿਲਲੇਗਾ
ਉਹਨਾਂ ਨੂੰ ਕਦਰ ਹੈਗੀ ਨਾ ਜੀ ਪਾਣੀ ਦੀ ਕੱਲ੍ਹ ਤੇ ਹੱਥੇ ਆਉਂਦੀ ਹੈ ਇਹਨੂੰ ਕਦਰ ਨਹੀਂ ਹੈ ਜਿਹਨੂੰ ਜ਼ਿਆਦਾ ਮਿਲਦਾ ਉਹ ਫੇਿਰ ਉਹ ਕਦਰ ਨਹੀਂ ਕਰਦਾ ਪਾਣੀ ਦੀ
ਹਜੀ ਅਜ ਕੱਲ ਪਾਣੀ ਤਾਂ ਲੋਕੀ ਐਵੇਂ ਵੇਸਟ ਕਰ ਰਹੇ ਨੇ
ਏਦਾਂ ਏਦਾਂ ਹੀ ਫ੍ਰੀ ਚ ਮਿਲਦੇ ਆ, ਨਾ ਫ੍ਰੀ ਚ ਫ੍ਰੀ ਚ ਮਿਲ ਰਿਆ ਨਾ ਜੀ, ਜੇ ਏਹੀ ਪਾਣੀ ਪੈਸੇ ਦਾ ਮਿਲੇ ਨਾ, ਬੰਦੇ ਨੂੰ ਫੇਰ ਉਹ ਕਦਰ ਕਰੇਗਾ
ਹਾ ਸਹੀ ਗੱਲ ਏ
ਪਤਾ ਹੈ, ਔਹੀ ਗੱਲ ਹੈ, ਅੰਨੇ ਵ ਪਾਣੀ ਫ੍ਰੀ ਚੇ ਮਿਲਦਾ ਹੈ। ਲੋਕਾਂ ਨੂੰ ਕਦਰ ਨੀ ਆ ਹਮ ਐਹੀ ਕਦਰ ਆਉਂਦੀ ਤੇ ਅਜ ਤੇ ਐ ਹਾਲ ਨਾ ਆਉਂ ਸੜਕਾਂ ਤੇ ਰੁੜੀ ਜਾਂਦੇ, ਬਾਈਕਾਂ ਤੋ ਰਹੇ ਹਨ, ਕਾਰਾਂ ਤੋ ਰ ਹਨ ਕਿਸ ਦੀ ਟੂਟੀਆਂ ਚੱਲੀ ਜਾਂਦੀਆਂ ਨੇ, ਟੈਂਕੀ ਤੋਂ ਪਾਣੀ ਰੁੜ ਰਿਹਾ ਲੋਕਾਂ ਦਾ।
ਏ ਗੱਲ ਹੈ
ਬੱਚਤ ਕਰਨੀ ਪਏਗੀ ਨਾ ਭਾਜੀ, ਕਿਉਂ
ਪੇੜ ਪੋਧਿਆ ਨੂ ਪਾਣੀ ਦੇਣਾ, ਅਲਗ ਧੂਪ ਤੋਂ ਬੱਚੇ ਰਹਿੰਦੇ, ਪੇੜ ਪੋਧੇ ਬੱਚੇ ਰਹਿੰਦੇ ਨ
ਪਕਸ਼ੀਆਂ ਨੂੰ ਵੀ ਪਾਣੀ ਚਾਹੀਦਾ, ਜਾਨਵਰਾਂ ਨੂੰ ਵੀ ਪਾਣੀ ਚਾਹੀਦਾ।
ਹਾਂਜੀ ਭਾਜੀ ਤੁਹਾਡੀ ਆਵਾਜ਼ ਬੜੀ ਘੱਟ ਆ ਰਹੀ
ਪਾਣੀ ਦਾ ਅੱਜ ਕੱਲ੍ਹ ਹਰ ਕਿਸੇ ਨੂੰ, ਚਾਹੀਦਾ ਹੈ
ਹਾਂਜੀ ਪਾਣੀ ਬਿਨਾਂ ਤੇ ਬੰਦਾ ਜੀ ਨਹੀਂ ਸਕਦਾ
ਸਹੀ ਗੱਲ ਏ
ਅਜ ਗੱਲ ਤੇ ਇੰਨੇ ਇੰਨੇ ਵਧੀਆ ਪਾਣੀ ਆ ਗਏ ਪੁੱਛੋ ਕੁੇ ਨਾਲ ਤੁਸੀਂ ਬਾਜ਼ਾਰੋਂ ਬੰਦਾ ਵੀਹ ਰੁਪਏ ਦੀ ਬੋਤਲ ਖਰੀਦਦਾ, ਕਿੰਨੀ ਮਹਿਗੀ ਵੇਖੋ ਜੀ, ਪਾਣੀ ਦੀ ਕਿੰਨੀ ਕੀਮਤ ਹੈਗੀ, ਵੀਹ ਰੁਪਏ ਦੀ। ਇੱਕ ਬੋਤਲ
ਫ੍ਰੀ ਦਾ ਪਾਣੀ ਔਨੂ, ਠੰਡੇ ਪਾਣੀ ਦੀ ਬੋਤਲ ਖਰੀਦਦਾ ਗਰਮੀ ਵਿੱਚ
ਔ ਹੀ ਤੇ
ਨ ਪਾਣੀ ਦਾ ਵੀ ਜਾਂਦਾ ਹੀ ਕਿ ਨਾਲਿਆ
ਪਾਣੀ ਦਾ ਵੀ ਧੰਦਾ ਹੈਗਾ ਵੇਖੋ, ਹਾਂ ਔਰ ਬਾਹਰ ਤੱਕ, ਸਪਲਾਈ ਹੁੰਦਾ ਜੀ ਪਾਣੀ
ਹਮ
ਐਕਵਾਗਾਡ ਦਾ ਕਿੰਨਾ ਵਧੀਆ ਪਾਣੀ, ਬੋਤਲਾਂ ਵੇਖਦੇ ਨ ਤੁਸੀਂ ਕਿੱਥੇ ਕਿੱਥੇ ਮਿਲਦੀਆਂ ਐ।
ਐਵੇਂ ਥੋੜ੍ਹੀ ਪਾਣੀ, ਹਾ ਤਾਂ ਲੋਕਾਂ ਨੂੰ ਪਤਾ ਕਦਰ ਪੈਂਦੀ ਹੈ ਜਿੱਥੇ ਸੌ ਰੁਪਏ ਦੀ ਬੋਤਲ ਮਿਲੇ ਨਾ ਬੋਤਲ ਡੋਲੀ
ਫਿਰ ਫਿਰ ਬੰਦਾ ਵੇਸਟ ਨੀ ਕਰਦਾ, ਫਿਰ ਬੰਦਾ ਫਿਰ ਬੰਦਾ ਕਹੇਗਾ ਚੱਲ ਸੰਭਾਲ ਕੇ ਰੱਖ। ਯਾਰ ਪੀਣ ਦੇ
ਆਹ ਇਹ ਹੂੰ ਕਦਰ ਆਉਂਦੀ ਹੈ ਨਾ ਜੀ, ਪਾਣੀ ਦੀ ਮੇਰੇ ਹਿਸਾਬ ਨਾਲ ਤਾਂ, ਐਵੇਂ ਸਿਸਟਮ ਆਜ ਕੀ ਦਾ, ਲੋਕੀ ਤਾਂ ਹੀ ਕਦਰ ਕਰਨਗੇ ਪਾਣੀ ਦੀ
ਹਾਨੂੰ ਕਰਨਾ ਚਾਹੀਦਾ ਹੈ ਤੁਹਾਨੂੰ
ਹੋਰ ਦੱਸੋ, ਤੁਸੀਂ ਕੀ ਕਰ ਰਹੇ ਹੋ ਅਜ ਗੱਲ
ਹ
ਹੋਲੇ ਜੀ ਨਹੀਂ ਜਾ ਰਿਹੇ ਤੁਸੀਂ ਕਿੱਥੇ
ਨਹੀ ਜੀ, ਅਗਲੇ ਮਹੀਨੇ ਖੁਲਣਗੇ ਕਾਲੇਜ
ਉੱਥੇ ਲਿਤਾ ਸੀ, ਤੁਸੀ ਐਡਮਿਸ਼ਨ
ਮੈਂ ਆਪਣੇ ਵੇਚੇ
ਅੱਛਾ ਜੀ, ਵਧੀਆ ਗੱਲ ਹੈ ਜੀ ਪੜ੍ਹਾਈ ਤੇ ਤੁਹਾਨੂੰ ਪਤਾ ਕਰਨੀ ਹੈ। ਪੜ੍ਹਾਈ ਬਿਨਾਂ ਬੰਦਾ ਦੀ ਕੋਈ ਵੈਲਿਊ ਨਹੀਂ ਹੈਗੀ। ਅੱਜ-ਕੱਲ ਵੇਖੋ ਅਨਪੜ੍ਹ ਬੰਦੇ ਨੂੰ ਕੋਈ ਪੁੱਛਦਾ, ਅਨਪੜ੍ਹ ਨੂੰ ਕੋਈ ਨੌਕਰੀ ਨਹੀਂ ਮਿਲਦੀ। ਜਿਹੜੇ ਪੜ੍ਹੇ-ਲਿਖੇ ਨੂੰ ਉਹਨਾਂ ਨੂੰ, ਬੜੀ ਕਮੀ ਪੈ ਰਹੀ ਹੈ, ਅਨਪੜ੍ਹ ਦਾ ਪਤਾ ਨੀ ਕੀ ਹਾਲ ਹੋਏਗਾ।
ਪੜਿਆ ਲਿਖਿਆ ਵੀ ਥੋੜਾ ਘੱਟ ਹੀ ਮਤਲਬ ਨੌਕਰੀ ਤੇ, ਲੱਗ ਰਿਹਾ‌। ਜਿਹਨਾਂ ਕੋਲ ਜ਼ਿਆਦਾ ਪੈਹਾ ਹੈ, ਨਾ
ਉਹੀ-ਉਹੀ ਵੀ ਸਿਫਾਰਸ਼ ਲਵਾ ਰਹੇ ਕਿਸੇ ਦੀ, ਤਾਂ ਲੱਗ ਰਹੇ ਨੌਕਰੀ।
ਪੜੇ ਨੇ ਤਾਂ, ਉਹਨਾਂ ਦੀ ਨੌਕਰੀਆਂ ਲੱਗ ਜਾਂਦੀ।
ਅਰੇ, ਤੁਸੀਂ ਯਾਰ ਵੇਖਣਾ ਆ ਜੀ ਨੌਕਰੀ ਲੱਗ ਵੀ ਗਈ ਹੈ ਨਾ ਅਗਰ ਪ੍ਰਾਈਵੇਟ ਹੀ ਬੰਦੇ ਦੀ, ਪੰਦਰਾਂ, ਵੀਹ ਹਜ਼ਾਰ ਤੋਂ, ਉੱਪਰ ਨੀ ਕਮਾ ਰਿਹਾ ਬੰਦਾ।
ਹੂੰ
ਤੇ, ਪੰਦਰਾਂ-ਵੀਹ ਹਜ਼ਾਰ ਨਾਲ, ਘਰ ਥੋੜ੍ਹੀ ਚੱਲਦੇਨ।
ਹੂ
ਕਿਉਂ ਭਾਈ?
ਸੈਲਰੀ ਵੀ ਘੱਟ ਦਿੰਦੇ ਨੇ, ਘਰ ਨੀ ਚੱਲਦੇ ਜਿਨ੍ਹਾਂ ਨਾਲ।
ਬੰਦਾ ਘਰ ਦਾ ਖ਼ਰਚਾ ਕਰੇਗਾ, ਬੱਚਿਆਂ ਨੂੰ ਪੜ੍ਹਾਏਗਾ, ਕੀ ਕਰੇਗਾ।
ਵਧੇਰੇ ਦਸ-ਵੀਹ ਹਜ਼ਾਰ, ਪੰਦਰਾਂ ਹਜ਼ਾਰ, ਨਾਲ ਤਾਂ ਕੰਮ ਸਰਦਾ ਤਾ ਨਹੀਂ, ਨਾ।
ਨਾ, ਘੱਟ ਤੋਂ ਘੱਟ ਪੰਜਾਹ ਹਜ਼ਾਰ ਰੁਪਏ ਦੇਣੀ ਚਾਹੀਦੀ। ਉਹਨਾਂ ਨੂੰ ਸੈਲਰੀ ਸਰਕਾਰ ਨੂੰ ਬੱਚੇ ਇਨਾਂ ਲੱਖਾਂ ਰੁਪਏ, ਲਾਕੇ ਪੜ੍ਹਾਹੀਆਂ ਕਰਦੇਨ।
ਹਾਂ।
ਹਾਂਜੀ, ਸਰ ਚੀਜ਼ਾਂ ਵੀ ਤਾਂ, ਬੜੀਆਂ ਮਹਿੰਗੀਆਂ ਹੋ ਰਹੀਆਂ।
ਹਾਂ। ਹਰ ਚੀਜ਼ ਦਾ ਰੇਟ ਵੱਥੀ ਜਾਰਿਆ ਵ
ਸਕੂਲ ਫੀਸ, ਬੁਕਸ ਵਗੈਰਾ
ਹੂੰ
ਜਮਾ ਹੀ ਨਹੀਂ ਹੇਗੀ, ਪੜ੍ਹਾਈ ਦਾ ਜਾਿਆਦਾ
ਤੁਸੀਂ ਐ ਵੇਖੋ ਜੀ, ਅੱਜ-ਕੱਲ੍ਹ ਅਗਰ ਬੱਚੇ ਦਾ ਐਡਮਿਸ਼ਨ ਕਰਾਣਾ ਹੈ, ਨਾ ਸਕੂਲ ਹੀ ਘੱਟ ਤੋਂ ਘੱਟ ਵੀਹ, ਪੱਚੀ ਹਜ਼ਾਰ ਰੁਪਏ ਲੱਗਦੇ, ਸਿਰਫ ਐਡਮਿਸ਼ਨ ਕਰਾਣ ਦੇ।
ਟਾਈਮ ਨਾਲ ਵੀ ਮਿਲ ਲੈਂਦਾ ਸੀ, ਉਹ
ਹੂੰ, ਮਿਡਲ ਕਲਾਸ ਬੰਦਾ ਕਿੱਥੋਂ ਦੇਗਾ ਇੰਨੇ ਪੈਹੇ।
ਹ
ਜੀ
ਪਤਾ ਕਿ ਅੱਗੇ ਜਾਕੇ ਅਗਰ ਕਿਸਮਤ ਨਾ ਚੱਲੀ ਨੌਕਰੀ ਨਾ ਲੱਗੀ, ਉਹ ਜਿੰਨੇ ਪੈਸੇ ਲਾਏ ਉਹ ਤਾਂ ਸਾਰੇ ਵੇਸਟ
ਉਹ ਤੇ, ਵੇਸਟ ਹੋ ਗਇਆ ਨੇ, ਜੀ ਆਹੀ ਗੱਲ ਦਾ ਸਰਕਾਰ ਨੂੰ, ਕੋਈ ਲੈਣਾ- ਦੇਣਾ ਨੀ ਹੈਗਾ ਇਸ ਚੀਜ਼ ਨਾਲ। ਉਤੋਂ ਇਨਾ ਟੈਕਸ ਹਰ ਚੀਜ਼ ਤੇ, ਟੈਕਸ ਲਾਇਆ ਉਹਨਾਂ ਨੇ।
ਕਰਦੇ ਨੇ ਕੋਈ
ਆਵਾਜ਼ ਨਹੀ ਆ ਰਹੀ ਭਾਜੀ।
ਸਰਕਾਰ ਨੂੰ ਤੇ, ਪੜ੍ਹਾਈ ਸਸਤੀ ਕਰ ਦੇਣੀ ਚਾਹੀਦੀ ਏ।
ਹਾਂ ਪੜ੍ਹਾਈ ਵੀ ਸਸਤੀ ਕਰੇ ਔਰ ਨੌਕਰੀਆਂ ਦੇਵੇ ਜਿੰਨੀ ਜ਼ਿਆਦਾ ਤ ਜ਼ਿਆਦਾ ਹੋ ਸਕਦੀ ਹੈ।
ਹਾਂ, ਅਨਐੰਪਲੋਇਮੈਂਟ ਬੰਦੇ ਜਿਹੜੇ ਬੜੇ ਘੁੰਮਦੇ ਨੇ ਅੱਜ-ਕੱਲ
ਹੂੰ, ਐਵੇਂ ਪਾਈ ਐਵੇਂ ਥੋੜ੍ਹੀ ਲੋਕੀ ਬਾਹਰ ਭੱਜਦੇ ਨੇ, ਫਿਰ
ਤੁਹਾਨੂੰ ਪਤਾ ਹੈ, ਬਾਹਰ ਥੋੜਾ ਬਹੁਤਾ ਵੀ ਕੰਮ ਕਰੋ ਪੈਸੇ ਬਣ ਜਾਂਦੇ ਨੇ। ਜਿੱਦੇ ਜਿੰਨੇ ਇੱਧਰ ਮਹੀਨੇ ਦੇ ਨੀ ਬਨਦੇ, ਉੱਧਰ ਇੱਕ- ਦੋ ਦਿਨ
ਹਾਂ, ਉਹੀ ਗੱਲ ਏ, ਬੰਦਾ ਉੱਥੇ ਪੰਦਰਾਂ- ਵੀਹ ਹਜ਼ਾਰ ਰੁਪਏ ਕਮਾਏਗਾ ਮਹੀਨੇ'ਚ ਉੱਥੇ ਉਹਨੇ ਕਮਾ ਲੈਂਨੇ ਹਫ਼ਤੇ
ਹਾਂ ਸਹੀ ਗੱਲ ਇ ਤਾਂ ਬੰਦੇ ਕਹਿੰਦੇ ਨੇ ਚੱਲ ਯਾਰ ਥੋੜੇ ਬਹੁਤੇ ਤੇ ਅਗਰੋਂ ਪੈਸੇ ਲਾ ਤੇ ਬਾਹਰ ਚਲ ਜਾ ਉੱਧਰ ਰਿਕਵਰ ਰਿਕਵਰ ਵੀ ਕਰ ਲਿਆ ਅੱਗੇ ਪ੍ਰੋਫਿਟ ਵੀ ਕਮਾ ਲਏਗਾ ਆਪਣਾ
ਹਮ ਉਹੀ ਤੇ ਇੰਡੀਆ ਦੇ ਸਰਕਾਰ ਸੋਚਦੀ ਨੀ ਇਸ ਬਾਰੇ ਕਿ ਇੰਨੇ ਬੱਚੇ ਉਹ ਆਏ ਨੌਕਰੀ ਤੋਂ ਬਿਨਾਂ
ਇਹੀ ਗੱਲ ਏ
ਧੱਕੇ ਖਾ ਰਹੇ ਨੇ ਅੱਜ ਕੱਲ੍ਹ ਲੋਕੀ ਇੰਨੇ ਪੜ੍ਹੇ ਪੜ੍ਹੇ ਲਿਖੇ ਪਾਕੇ ਹਾਰੇ ਨੇ ਕਿ ਇੰਨੇ ਪੜ੍ਹ ਪੜ੍ਹ ਗਏ ਬੱਚੇ
ਨਹੀਂ ਤਾਂ
ਪਤਾ ਨੀ ਜੀ ਹਾਲ ਹੋਏਗਾ ਅ ਤੇ ਸਰਕਾਰ ਨੂੰ ਵੇਖਣਾ ਚਾਹੀਦਾ ਬਈ ਹਰ ਬੱਚੇ ਨੂੰ ਸਹੀ ਘ ਤੋਂ ਤੀਹ ਚਾਲੀ ਹਜ਼ਾਰ ਰੁਪਏ ਦੇਵੇ ਹਰ ਮਹੀਨਾ ਹੋਰ ਨੌਕਰੀਆਂ ਦੇਵੇ ਜਿੰਨਾ ਜ਼ਿਆਦਾ ਅਨਪੜ੍ਹਨ ਨੂੰ ਵੀ ਨੌਕਰੀ ਮਿਲਣ ਪੜ੍ਹੇ ਲਿਖੇ ਨੂੰ ਵੀ ਮਿਲਣ
ਗੱਲ ਬੰਲਬ ਘਰ ਦਾ ਖਰਚਾ ਤਾਂ ਕੱਟ ਸਕੇ ਇਨਾਂ ਤੱਕ ਸਰਕਾਰ ਮਤਲਬ ਕਰਵਾ ਸਕੇ
ਹਮ ਪਤਾ ਕੀ ਹੈ ਐਵੇਂ ਐਵੇਂ ਦੇਸ਼ ਅੱਗੇ ਕਦੀ ਵੱਧੇ ਗਏ ਇਸੇ ਹਿਸਾਬ ਦੀ ਟੈਕਨੋਲੋਜੀ ਨਹੀਂ ਆਉਣੀ ਚਾਹੀਦੀ ਹਰ ਬੰਦੇ ਨੂੰ ਕੰਮ ਮਿਲੇ
ਹਮ
ਹੁਣ ਤੁਸੀਂ ਚਾਈਨਾ ਵੇਖ ਲਓ ਚਾਈਨਾ ਐਸਾ ਕੋਈ ਬੰਦਾ ਨਹੀਂ ਆਆ ਜਿਹੜਾ ਨਹੀਂ ਕੰਮ ਕਰਦਾ ਹੈ ਕਿਉਂਕਿ ਉਹਨਾਂ ਦਾ ਦਿਮਾਗ ਹੀ ਬੜਾ ਤੇਜ਼ ਹੈਗਾ ਯ ਉਹ ਦਾ ਜਿੰਨਾ ਵੀ ਉਹ ਚੀਜ਼ ਬਨਾਦੇ ਨੇ ਨਾ ਪੂਰੇ ਵਰਲਡ ਵਿੱਚ ਉਹਨਾਂ ਦੀ ਹੈਗੀ ਹੈ ਸਪਲਾਈ ਉਹਲ ਉਹ ਕਿੱਥੇ ਵੇ ਲੋਏਗਾ
ਕੀ ਗੱਲ
ਐਸੀ ਐਸੀ ਚੀਜ਼ਾਂ ਮਨਦੇ ਨੇ ਬੰਦਾ ਸੋਚ ਨਹੀਂ ਸਕਦਾ
ਐਸ ਚੀਜ਼ਾਂ ਬਣਾਉਂਦੇ ਨੇ ਮਤਲਬ ਕੰਮ ਆਏਗੀ ਹੈ ਜੀ
ਕੰਮ ਵੀ ਆਏਗੀ ਰ ਮੈਂ ਕਹਿੰਦਾ ਦੂਸਰੇ ਵਾਲੇ ਦੇਸ਼ ਨਹੀਂ ਮਨਾ ਸਕਦੇ ਇਹ ਯਾਰ ਇਹੋ ਜਹੀ
ਅਹ ਹੋਰ ਉਹਨਾਂ ਦਾ ਕੰਮ ਤੁਹਾਨੂੰ ਪਤਾ ਕਦੀ ਖਤਮ ਹੀ ਨਹੀਂ ਹੋਏਗਾ
ਹ ਚੀਜ਼ਾਂ ਉਹ ਜਹੀ ਬਣਾ ਦੇਣੀ ਹੈ
ਉਹੀ ਤਾਂ ਪੂਰੇ ਵਰਲਡ ਸਪਲਾਈ ਹੋਏਗੀ ਤੇ ਹਣ ਕੰਮ ਦੀ ਕਮੀ ਆਣੀ ਆਪੇ
ਕੰਮ ਦੀ ਕਮੀ ਨਾ ਆਏਗੀ ਫਿਰ ਪੈਸੇ ਦੀ ਕਮੀ ਨਹੀਂ ਆਏਗੀ ਕ ਤਾਂ ਚਨ ਚਾਈਨ ਅੱਗ ਹੀ ਚੱਲਦਾ ਕੰਮ ਦੇ ਵੱਲੋਂ
ਹਮ ਦਿਮਾਗ ਬੜਾ ਹੀ ਉਹਨਾਂ ਦੇ ਅੰਦਰ
ਹ
ਹੁਣ ਤੁਸੀਂ ਇੰਡੀਆ ਵੇਖ ਲਓ ਕਿੱਥੇ ਹੈਗਾ ਆ ਤੇ ਚਾਈਨਾ ਵੇਖ ਲਓ ਕਿੱਥੇ ਹੈਗਾ
ਕੰਮ ਦੇ ਮਾਮਲੇ ਚ ਘੱਟ ਹੈਗਾ
ਕਰਪਸ਼ਨ ਹੈਗਾ ਨਾ ਸਰਕਾਰੀ ਪੈਸੇ ਫਾਈਨਸ ਸਰਕਾਰ ਹੀ ਏਡਾ ਪੈ ਖਾਨੀ ਜੀਦਾਂ ਅੰਤ ਨਹੀਂ ਹੈਗਾ
ਫਿਰ ਬਰ ਅਜ ਕੱਲ ਪੈਸੇ ਦਿੰਦੀ ਨੀ ਕਿਸੇ ਨੂੰ
ਉਹਨਾਂ ਨੇ ਕਿਹਾ ਉਹਨਾਂ ਨੇ ਕਹਿਣਾ ਆਪਾਂ ਆਪਣੀ ਉਹ ਜੀਏ ਲਗਜ਼ਰੀ ਲਾਈਫ ਜਨਤਾ ਗਈ ਪਹਾੜ
ਟੈਕਸ ਇੰਨੇ ਕਰਤੇ ਸੀ ਉਹਨੇ ਘੱਟ ਕੀਤੇ ਨੇ ਉਹਦਾ ਚਲੋ ਪਬਲਿਕ ਡਡੀਮਾਰਡਦਾ ਕਿਤੇ ਨੇ ਉਹਨਾਂ ਨੇ
ਕਿਸ ਚੀਜ਼
ਕਸ
ਹਾਂ ਹਜੇ ਵੀ ਹਰ ਚੀਜ਼ ਟੈਕਸ ਹੈਗਾ ਜੀ
ਇਹਨਾ ਨੀ ਹੈ ਮਤਲਬ ਪਹਿਲੇ ਜ਼ਿਆਦਾ ਸੀ ਥੋੜਾ ਘੱਟ ਕਰਤਾ ਨਾ
ਹਾਂ। ਹੋਣਾ ਨੀ ਚਾਹੀਦਾ ਜੀ ਟੈਕਸ ਤੇ ਦੁਬਈ ਚ ਵੇਖ ਲਓ ਦੁਬਈ ਚ ਕੋਈ ਟੈਕਸ ਹੀ ਨਹੀਂ ਹੈਗਾ।
ਸਗੀ ਗੱਲ ਏ।
ਬੰਦਾ ਪ੍ਰੋਪਰਟੀ ਖਰੀਦ ਰਿਹਾ ਕਰੋੜਾਂ ਦੀ ਕੋਈ ਟੈਕਸ ਨਹੀਂ ਹੈ ਜੀ।
ਸਹੀ ਗੱਲ ਆ।
ਥੋੜੀ ਲੋਕ ਇਨਵੈਸਟ ਕਰ ਰਹੇ ਦੁਬਈ ਚ ਪ
ਠੀਕ ਹੈ ਭਾਜੀ।
ਚਲੋ ਠੀਕ ਹੈ ਭਾਜੀ ਤੁਹਾਡੇ ਨਾਲ ਗੱਲ ਕਰਕੇ ਕੇ ਵਧੀਆ ਸਤਿ ਸ਼੍ਰੀ ਅਕਾਲ ਜੀ।